ਮੈਂ ਵਧੀਆ ਵਧੀਆ ਤੁਸੀਂ ਸੁਣਾਓ ਬੜੇ ਦਿਨ ਹੋ ਗਏ ਯਾਦ ਹੀ ਨਹੀਂ ਕੀਤਾ।
ਬਸ ਵਧੀਆ ਮੈਂ ਤਾਂ ਕੀਤਾ ਯਾਰ ਤੁਸੀਂ ਨੀ ਕੀਤਾ ਤੁਸੀਂ ਅੱਜ ਕਰਿਆ ਇੰਨੇ ਟਾਈਮ ਬਾਅਦ ਫੋਨ ਮੈਨੂੰ।
ਹਾਂਜੀ ਬਸ ਕੀ ਕਰੀਏ। ਬਿਜ਼ੀ ਸੀ ਮੈਂ ਨਾ ਥੋੜਾ ਜਿਹਾ ਨਾਲੇ ਕੋਲੇਜ ਵਗੈਰਾ ਦੇ ਪੇਪਰ ਚੱਲਦੇ ਪਏ ਸੀ ਮੇਰੇ ਫਿਰ ਮੈਂ ਕਿਹਾ ਚਲੋ ਯਾਦ ਆਈ ਤੁਹਾਡੀ ਮੈਂ ਕਰ ਹੀ ਲਵਾਂ ਫੋਨ ਤ
ਅੱਛਾ ਅੱਛਾ ਮੇਰੇ ਬਸ ਹੁਣ ਮੇਰੇ ਖੁਦ ਦੇ ਪੇਪਰ ਹੁਣ ਕੋਲੇਜ ਦੇ ਖਤਮ ਹੋਏ ਸੀਗੇ। ਤੇ ਹੁਣ ਥੋੜੇ ਦਿਨ ਛੁੱਟੀ ਹੈਗੀਆ
ਓਕੇ। ਹੋਰ ਲਾਸਟ ਈਅਰ ਸੀ ਤੁਹਾਡਾ?
ਹਾਂਜੀ ਬਸ ਲਾਸਟ ਈਅਰ ਸੀਗਾ। ਹਮ ਬਸ ਜੋਬ ਦੇਖਾਂਗੇ ਹਾਂਜੀ ਬਸ ਹਲੇ ਤਾਂ ਮਾਸਟਰਸ ਕਰਨੀ ਐ। ਕੁਛ ਹੋਰ ਕਰਾਂਗੀ। ਮਤਲਬ ਗ੍ਰੈਜੂਏਸ਼ਨ ਦੀ ਡਿਗਰੀ ਹਲੇੇ ਤੱਕ ਨਹੀਂ ਹੁੰਦੀ ਮਤਲਬ ਐਵੇਂ ਹੁੰਦਾ ਨਾ ਬੀ
ਹਾਂਜੀ।
ਹੋਰ ਤੁਸੀਂ ਦਸੋ।
ਮੇਰੀ ਵੀ ਬਸ ਹਾਲੇ ਮੇਰੀ ਵੀ ਗ੍ਰੇਜੂਏਸ਼ਨ ਦੀ ਡਿਗ ਗ੍ਰਿਏ ਹਾਲੇ ਮੇਰਾ ਲਾਸਟ ਈਯਰ ਰੇਂਦਾ ਵੇ, ਐ ਮੇਰਾ ਚਾਰ ਸਾਢੇ ਚਾਰ ਸਾਲ ਦਾ ਕੋਰਸ ਐ ਨਾਂ ਮੇਰਾ ਹਲੇ ਥਰਡ ਈਅਰ ਕੰਪਲੀਟ ਹੋਇਆ, ਅੱਜ ਹੀ ਸੀ ਲਾਸਟ ਪੇਪਰ, ਸਗੋਂ ਮੈਂ ਥੋੜ੍ਹਾ ਜਿਹਾ ਬਿਜ਼ੀ ਚੱਲਦੀ ਪਈ ਸੀ ਅ ਮੈਂ ਕਿਆ ਚੱਲ ਫੋਨ ਕਰਾਂ ਬੜੀ ਯਾਦ ਜੀ ਆ ਰਹੀ ਸੀ ਤੁਆਡੀ। ਨਾਲੇ ਮੈਂ ਵੇਖਿਆ ਸੀ ਤੁਹਾਨੂੰ ਕੱਲ ਪਰਸੋਂ ਬਾਜ਼ਾਰ ਇੱਚ ਤੁਸੀਂ ਔ ਜਿਹੜੀ
ਅੱਛਾ, ਫੇਰ ਤੁਸੀਂ ਬੁਲਾ ਲੈਂਦੇ ਮੈਂਨੁੰ ਮੈਂ ਤਾਂ ਏਨੇਂ ਤੁਹਾਨੂੰ
ਨਈਂ ਨਈਂ, ਮੈਂ ਵੇਖਿਆ ਮੇਰੀ ਨਜ਼ਰ ਤਾਂ ਪਈ ਏ ਫੇਰ ਭੀੜ ਬੜੀ ਸੀ। ਤੇ ਪਤਾ ਨੀਂ ਮੇਰਾ ਧਿਆਨ ਜਿਹਾ ਹਟ ਗਿਆ ਤੇ ਤੁਸੀਂ ਵਿਖੇ ਨਈਂ ਦੁਬਾਰਾ। ਦੁਕਾਨ, ਪਤਾ ਨੀਂ ਕਿਹੜੀ ਦੁਕਾਨ ਸੀ ਔਦੇ ਕੋਲ ਹੀ ਖੜੀ ਸੀ ਮੈਂ। ਤੇ ਸਗੋਂ ਮੈਂ ਵੇਖਿਆ ਏ ਤੁਸੀਂ ਕੁਰਤੀ ਬੜੀ ਸੋਹਣੀ ਪਾਈਏ ਕੱਲ। ਤੇ ਏਇਯੋ ਆ ਆ ਆ ਆਪਣਾ ਲਵੈਂਡਰ ਜਿਹਾ ਕਲਰ ਸੀ, ਤੁਸੀਂ ਸੀ ਨਾ ਔ ਕਿ ਮੈਨੂੰ ਭੁਲੇਖਾ ਪਿਆ ਪਤਾ ਨੀਂ।
ਮੈਨੂੰ ਤਾਂ ਪਤਾ ਹੀ ਨਹੀਂ ਚੱਲਿਆ ਤੁਸੀਂ ਸੀਗੇ ਓਥੇ।
ਹਾਂਜੀ ਹਾਂਜੀ, ਨਾਲੇ ਰਸ਼ ਏਨਾਂ ਹੋਇਆ ਦਾ ਸੀ ਨਾ ਸ਼ਾਮ ਦੇ ਟੈਮ ਰਸ਼
ਹੁਂ, ਹਾਂਜੀ ਉਹੀ ਏ, ਮੈਂ ਨਾਲੇ ਬਸ ਨਾ ਫਟਾਫਟ ਗਏ ਸੀਗੇ ਥੋੜਾ ਬਸ ਘਰਦਾ ਥੋੜਾ ਜਿਹਾ ਸਮਾਨ ਲੈਣਾ ਸੀਗਾ ਤੇ ਮੈਂ ਕਿਹਾ ਫਟਾਫਟ ਜਾ ਕੇ ਲੈ ਆਵਾਂ ਫੇਰ ਆ ਕੇ ਰੋਟੀ-ਪਾਣੀ ਵੀ ਬਣਾਣਾ ਸੀ। ਤੇ ਮੈਂ ਕਿਹਾ ਫਟਾਫਟ ਜਾਈਏ।
ਏ ਤਾਂ ਹੈ ਈ ਬੰਦਾ ਸੋਚਦਾ ਚੱਲ ਆਪਣਾ ਸ਼ਾਮ ਦਾ ਟੈਮ ਈ ਐ। ਦੁਪੇਰੇ ਕਿੱਥੇ ਨਿਕਲਿਆ ਜਾਂਦਾ ਜੇ ਗਰਮੀ ਐਨੀ ਹੋਏ ਦੀ ਏ ਇੱਕ ਤਾਂ। ਤੇ ਮੈਂ ਵੀ ਸੀਗੀ ਬੱਸ ਬਾਜ਼ਾਰ ਚ ਗਈ ਸੀ ਦੋ ਮਿੰਟ। ਮੈਂ ਕਿਹਾ ਚਲ ਸੂਟ-ਸਾਟ ਵੇਖਾਂ ਪਸੰਦ ਈ ਨਹੀਂ ਆਏ ਕੁ ਝ ਨਾਲੇ ਤੁਆਡੀ ਕੁਰਤੀ ਏਨੀਂ ਪਸੰਦ ਆਈ ਮੈਨੂੰ ਕੋਟਨ ਦੀ ਈ ਪਾਈ ਦੀ ਸੀ ਤੁਸੀਂ। ਹੇਨਾਂ ਕਿੱਥੋਂ ਲੈਂਦੇ ਹੋ ਸੂਟ? ਵਗੈਰਾ
ਮੈਂ ਤਾਂ ਦੇਖੋ ਸ਼ੋਪਿੰਗ ਤਾਂ ਮੈਂ ਔਨਲਾਈਨ ਕਰਦੀ ਹਾਂ ਕੱਪੜੇ ਕੁਪ ਕੱਪੜੇ ਮੈਂ ਔਨਲਾਈਨ ਹੀ ਮੰਗਾਂਣੀ ਆਂ।
ਅੱਛਾ। ਅੱਛਾ ਤੇ ਸਗੋਂ ਮੇਰੇ ਹਾਂਜੀ, ਹਾਂਜੀ ਹਾਂਜੀ।
ਜੀ। ਕਿਉਂਕਿ ਪਤਾ ਕੀ ਏਡੀ ਗਰਮੀ ਚ ਨਾ ਘੁੰਮਣ ਜਾਓ, ਦੇਖ ਕੇ ਆਓ, ਪਰ ਕੁੱਝ ਮਿਲੇ ਨਾ, ਏਸ ਤੋ ਚੰਗਾ ਬੰਦਾ ਘਰ ਬੈਠ ਕੇ ਹੀ ਦੇਖ ਲੇ।
ਤੇ ਹੋਰ, ਮੈਂ ਤਾਂ ਕੱਲ ਪਰੇਸ਼ਾਨ ਏਨਾ ਹੋਈ ਸਾਡੇ ਨਾ ਵਿਆਹ ਵੇ, ਇੱਥੇ। ਤੇ, ਮੈਂ ਕਿਹਾ, ਚੱਲ ਸੂਟ-ਸਾਟ ਲੈ ਆਂਨੀ ਆ ਨਾਲੇ ਕੁਛ ਪਸੰਦ ਹੀ ਨਾ ਆਏ, ਨਾ ਉਹ ਰੇਟ ਬਨਾਣ ਅੱਗੋਂ ਦੇ ਕੀ ਕਰੇ ਬੰਦਾ ਦੱਸੋ। ਫਿਰ ਕਈ ਵਾਰੀ ਐ ਹੁੰਦਾ ਔਨਲਾਈਨ ਤੋਂ ਬਈ, ਨਹੀਂ ਵੀ ਠੀਕ ਨਿਕਲ ਬੰਦਾ ਕੱਪੜਾ ਮੈਂ ਕਿਹਾ ਚਲੋ, ਤੁਹਾਨੂੰ ਹੀ ਪੁੱਛਣੀ ਹੈ। ਇੱਕ ਵਾਰੀ,
ਤੁਸੀਂ ਐ ਤੇ ਦੇਖੋ, ਮੇਰੇ ਹਿਸਾਬ ਨਾਲ ਨਾ ਜਿਵੇ ਤੁਸੀ, ਕੋਈ ਵੀ ਦੇਖ ਰਹੇ ਹੋਗੇ ਨਾ ਜੋ ਤੁਸੀ ਸਮਾਨ ਤੁਸੀ ਲੈਣਾ ਆ ਕੁਛ ਵੀ ਲੈਣਾ, ਪਹਿਲੇ ਤੁਸੀਂ ਉਹਦੇ ਕਮੈਂਟ ਦੇਖ ਲੈਣਾ ਉਹਦੇ ਤੇ ਨਾ, ਸਭ ਨੇ ਰਿਵਿਊ ਪਾਏ ਹੁੰਦੇ ਨੇ। ਉਸ ਤੁਾਨੂੰ ਇਹ ਪਤਾ ਚੱਲ ਜਾਏਗਾ ਵੀ ਸਵਾਦ ਬਣਾਇਆ ਓਰਿਜ ਉਹ ਕਿਵੇਂ ਦਾ ਆਏਗਾ ਤੇ ਨਾਲੇ ਨਾ ਤੁਹਾਨੂੰ ਉਹਨਾਂ ਦੀ ਜਿਹੜੀ ਅਸਲੀ ਇਮੇਜ ਹੋਗੀ ਉਹ ਵੀ ਤੁਹਾਨੂੰ ਪਤਾ ਚੱਲ ਜੇਗੀ, ਨਾਲੇ ਉਹਦਾ ਜਿਹੜਾ ਜਿਹਦੇ ਤੇ ਰਿਟਰਨ ਦਾ ਹੋਵੇ ਆਪਸ਼ਨ ਉਹ ਕਰੋ। ਅਗਰ ਤੁਹਾਨੂੰ ਸਾਈਜ਼ ਨਾ ਆਵੇ ਕੁਝ ਵੀ ਐਵੇਂ ਦਾ ਹੋ ਜਾਂਦੈ ਕਮ ਸੇ ਕਮ ਤੁਸੀ, ਚੇਂਜ ਤਾਂ ਕਰਾ ਸਕਦੇ ਹੋ ਨਾ।
ਹਾਂਜੀ। ਹਾਂਜੀ। ਐ ਤਾਂ ਹੈ ਹੀ ਨਾਲ ਸੀਓਡੀ ਮਿਲ ਜਾਂਦੀ ਉਧਰੋਂ?
ਹਾਂਜੀ। ਹਾਂਜੀ। ਸਭ ਕੁਝ ਮਿਲਦਾ ਉਲਟਾ ਵੈਸੇ ਤਾਂ ਦੇਖੋ, ਜਿਵੇਂ ਦੇਖਦੇ ਆ ਨਾ ਕੈਸ਼ ਔਨ ਡਿਲੀਵਰੀ ਵੀ ਹੁੰਦੀ ਹ, ਉਹ ਤੋਂ ਵੀ ਉਸ ਤੋਂ ਸਸਤਾ ਪੈਂਦਾ, ਅਗਰ ਔਨਲਾਈਨਦ ਵੀ ਪੈਸੇ ਪਾ ਦੀਏ, ਪਰ ਉਹ ਪਾਣੀ ਜਰੂਰੀ ਨਾ ਜੇ ਕਰ ਵੀ ਸਕਦੇ ਆ ਦੇਖੋ। ਪਰ ਜਿਵੇਂ ਸਾਰੇ ਓ ਹੁੰਦੇ ਨੇ ਫੋਨ ਚ ਪੈਸੇ ਪਾਣੇ, ਤੇ ਤੁਸੀਂ ਕੈਸ਼ ਓਂਨ ਡਿਲਿਵਰੀ ਮੰਗਾ ਲਓ ਨਹੀਂ ਤਾਂ, ਫਿਰ ਤੁਹਾਨੂੰ ਅਗਰ ਡਿਸਕਾਉਂਟ ਵੀ ਚਾਹੀਦਾ ਨਾ, ਫਿਰ ਤੁਸੀਂ ਔਨਲਾਈਨ ਪਾਓ, ਤੁਹਾਨੂੰ ਪੰਜਾ- ਸੋ ਦਾ ਡਿਸਕਾਉਂਟ ਤਾਂ ਵੀ ਮਿਲ ਜਾਂਦਾ ਐ।
ਹਾਂਜੀ। ਹਾਂਜੀ। ਨੀਟੂ ਕੈਸ਼ ਈ ਫੀਸ ਲੱਗ ਜਾਂਦੀ ਏ ਨਾ
ਹਾਂ, ਬਸ ਕਿਉਂਕਿ ਉਹ ਜਿਵੇਂ ਸਾਨੂੰ ਡਰ ਹੁੰਦਾ ਕਿ, ਆਏਗਾ ਨੀ ਉਹਨਾਂ ਨੂੰ ਵੀ ਡਰ ਹੁੰਦਾ ਨਾ ਵੀ ਬੰਦੇ ਲੈਣਗੇ ਨੀ।
ਨਾਲੇ ਪਤਾ ਕੀ ਕਈ ਵਾਰੀ ਓਨਲਾਈਨ ਹੁੰਦੇ ਵੀ ਨੀ ਤੇ, ਮੈਂ ਸੋਚਿਆ ਚੱਲ ਪੁੱਛ ਲਵਾਂ ਕੈਸ਼ ਡਿਲੀਵਰੀ ਮਿਲਦੀ ਹੋਈ ਤੇ ਲਿੰਕ ਭੇਜ
ਮ ਤਾਂ ਸਾਰੇ ਮਿਲਦੀ ਹੈ ਮੇਰੇ ਪਹਿਲੇ ਤੁਸੀਂ ਦੇਖਲੋ ਅੱਛੀ ਤਰੀਕੇ ਨਾਲ ਨਾ ਓਦੇ ਰਿਵਿਊ ਵਗੈਰਾ, ਉਸ ਤੋਂ ਬਾਅਦ ਵੀ ਤੁਸੀਂ ਮੰਗਾਣਾ ਕੁਛ ਵੀ ਤੇ ਨਾਲ਼ੇ ਨਾ, ਜਦੋਂ ਤੁਸੀਂ ਮੰਗਾਓਗੇ ਨਾ ਤੇ ਉਸ ਤੋਂ ਬਾਅਦ ਓਨੂੰ ਤੁਹਾਨੂੰ ਨਹੀਂ ਵੀ ਪਸੰਦ ਆਉਂਦਾ ਤੇ, ਉਹਨੂੰ ਵਾਪਿਸ ਕਰ ਇਸ ਤੋ, ਜ਼ਿਆਦਾ ਕੀ ਹੋਏਗਾ।
ਹਾਂਜੀ। ਹਾਂਜੀ। ਬੰਦਾ ਰਿਟਰਨ, ਹਾਂਜੀ।
ਦੁਕਾਨ ਤੋਂ ਨੇ ਜਾਂ ਫਿਰ ਮਤਲਬ ਜਿਵੇਂ ਜਾ ਕੇ ਲੈਣੇ ਨੇ, ਨਾ ਫੇਰ ਨਾ ਉੱਧਰ ਹੈਗੀ ਏ ਇੱਧਰ ਨਾ ਉੱਧਰ ਹੈ, ਸਰਦਾਰ ਜੀ ਦੀ ਦੁਕਾਨ ਹੈਗੀ ਮੀਨਾ ਮਾਰਕੀਟ ਦੇ ਵਿੱਚ। ਉਧਰ ਉਹਨਾਂ ਕੋਲ ਬੜੇ ਵਧੀਆ ਵਿਆਹ ਆਲੇ ਸੂਟ ਹੁੰਦੇ ਨੇ ਰੈਂਟ ਤੇ ਵੀ ਦਿੰਦੇ ਨੇ ਉਹ, ਜੂਲਰੀ ਵੀ ਦੇ ਦਿੰਦੇ ਨੇ ਨਾਲ ਸਾਰੀ।
ਹਾਂਜੀ-ਹਾਂਜੀ। ਕੋਈ ਨਹੀਂ ਤੁਸੀਂ ਮੈਨੂੰ ਦੱਸਣਾ ਦੁਕਾਨ ਦਾ ਐਡਰੈਸ ਵੀ, ਮੈਂ ਜਾ ਵੇਖਾਂਗੀ ਇੱਕ ਵਾਰੀ ਉਹਨਾਂ ਕੋਲ ਨਾ ਬਾਕੀ ਤੁਹਾਡਾ ਨਾਮ ਲੈ ਦਾਂਗੀ ਜਾਣ- ਪਹਿਚਾਣ ਤਾਂ ਹੋਏਗੀ ਤੁਹਾਡੀ।
ਹਾਂਜੀ। ਹਾਂਜੀ। ਇਹਨਾਂ ਦੀ ਹੈਗੀ ਹੈ, ਪਾਪਾ ਹੋਰਾਂ ਦੀ ਵੀ ਹੈਗੀ ਹੈ, ਨਾ। ਤੇ ਉਹ ਨਾ ਬੜਾ ਵਧੀਆ ਉਹਨਾਂ ਕੋਲ ਹੈਗਾ। ਮੈਂ ਤਾਂ, ਸਾਡੇ ਘਰ ਚ ਫੰਕਸ਼ਨ ਹੁੰਦਾ ਨਾ ਦੇਖੋ ਆਪਾਂ ਪਾਦੇ ਆਂ ਨਾ ਇੱਕੋ ਵਾਰੀ ਪੈਂਦਾ ਕਿਉਂਕਿ ਉੱਧਰ ਸਾਰੇ ਰਿਸ਼ਤੇਦਾਰਾਨੇ ਦੇਖ ਲਿਆ ਹੂੰਦੈ। ਫੇਰ, ਆਪਾਂ ਉਹ ਦੂਜੇ ਫੰਕਸ਼ਨ ਤੇ ਯਾਂ ਤੇ ਉਹ ਪੈਣਾ ਇੱਕ ਵਾਰੀ ਹੈਗਾ। ਤੇ ਮੈਂ ਤਾਂ ਜਿਹੜੇ ਵੀ ਲਹਿੰਗੇ ਵਗੈਰਾ ਭਾਰੀ ਹੁੰਦੇ ਨੇ ਨਾ ਉਹ ਲੇ ਆਦੀ ਹਾਂ ਉੱਧਰੋਂ ਰੈਂਟ ਤੇ-ਤੇ ਜਿਹੜੇ ਸੂਟ ਵਗੈਰਾ ਹੁੰਦੇ ਨੇ ਜਿਹੜੇ ਮੈਨੂੰ ਪਤਾ ਵੀ ਮੈਂ ਦੋ, ਤਿੰਨ ਵਾਰ ਬਾਅਦ ਚੋਂ ਪਾਾਲਾਂਗੀ।
ਹੂੰ ਹੂੰ ਇਹ ਤਾਂ ਹੈ ਹੀ ਸਗੋਂ ਲਹਿੰਗੇ ਤਾਂ ਨਾਲੇ ਫੰਕਸ਼ਨ 'ਚ ਇੱਕ ਅਧੀ ਵਾਰ ਪੈਣੇ ਹੁੰਦੇ ਨੇ ਫਿਰ ਬੰਦੇ ਨੇ ਸਾਂਭ
ਉਹੀ ਤਾਂ ਬਈ ਬਸ ਆ ਬੈਡ ਭਰ ਭਰ ਕੇ ਰੱਖੀ ਜਾਓ। ਉਸ ਤੋਂ ਬਾਅਦ ਘਰਦਿਆਂ ਦੀਆਂ ਗੱਲਾਂ ਸੁਣੋ ਵੀ ਹਾਂ ਤੂੰ ਇੰਨੇ ਮਹਿੰਗਾ ਲਹਿੰਗਾ ਲੈ ਕੇ ਆਏ ਸੀ ਤੂੰ ਪਾਇਆ ਨੀ ਹੈ ਤੂੰ ਐਂ ਵੀ ਪਿਆ ਬੈਡ ਚ ਉਹ ਪਾ ਲੈ ਉਹ ਪਾ ਲੈ।
ਹਾਂਜੀ ਹਾਂਜੀ ਫੇਰ ਦਿਲ ਵੀ ਨੀ ਕਰਦਾ ਹੁਣੇ ਤਾਂ ਪਾਇਆ ਸੀ ਪਿੱਛੇ ਵਿਆਹ ਤੇ ਦੁਬਾਰਾ
ਹਾਂ ਬਸ ਇਹੀ ਹੁੰਦਾ। ਹੁੰਦਾ ਮੈਂ ਤਾਂ ਤਹੀ ਤਹੀਂ ਜਾਣ ਕੇ ਜਿਹੜਾ ਲੈਣਾ ਹੁੰਦਾ ਨਾ ਉਹ ਐਵੇਂ ਹੀ ਰੈਂਟ ਤੇ ਲਿਆਂਦੇ ਹਾਂ ਜਿਵੇਂ ਹੱਦ ਜ਼ਿਆਦਾ ਮੈਨੂੰ ਮਹਿੰਗਾ ਵੀ ਨੀ ਪੈਂਦਾ ਨਾਲੇ ਜੂਲਰੀ ਵਗੈਰਾ ਲੈ ਗਿਆ ਉਹ ਅਲੱਗ ਤੋਂ ਖਰੀਦੋ ਉਹ ਸਬ ਆਪਾਂ ਉਹ ਫੇਰ ਉਹ ਵੀ ਨੀ। ਪੈਣੀ ਦੂਜੀ ਵਾਰ ਉਹ ਵੀ ਨਾਲ ਹੀ ਤੇ ਦਿੰਦੇ ਨੇ।
ਹਾਂਜੀ- ਹਾਂਜੀ ਇਹ ਤਾਂ ਹੈ ਹੀ ਚਲੋ ਤੁਹਾਡੀ ਜਾਣਕਾਰ ਇਹ ਮੈਂ
ਹਾਂਜੀ ਨਾਲੇ ਉਹ ਤਾਂ ਇੰਨੇ ਅੱਛੇ ਅੰਕਲ ਨੇ ਨਾ ਜਿਵੇਂ ਕਦੇ ਕਦਾਰ ਇੱਕ ਦੋ ਦਿਨ ਅੱਗੇ ਪਿੱਛੇ ਹੋ ਜਾ ਨਾ ਵਾਪਿਸ ਕਰਨ ਚ ਵੀ ਜਿਵੇਂ ਵਿਆਜ ਚ ਆਦਾ ਟੈਮ ਲੱਗ ਜਾਂਦਾ ਐ। ਤਾਂ ਵੀ ਉਹ ਥੋੜ੍ਹਾ ਜਹਾ ਅਡਜਸਟ ਕਰ ਲੈਂਦੇ ਨੇ ਵੀ ਜੇ ਉਹ ਫੋਨ ਕਰਕੇ ਕਹਿ ਦਓ ਵੀ ਆਪਾਂ ਇੱਕ ਦਿਨ ਲੇਟ ਹੋ ਜਾਵਾਂਗੇ ਕੋਈ ਪਤਾ ਨੀ ਉਹ ਕਹਿੰਦੇ ਨਹੀਂ ਨਹੀਂ ਨਹੀਂ ਤੁਹਾਡੀ ਆਪਣੀ ਦੁਕਾਨ ਹੈ ਜਦੋਂ ਮਰਜੀ ਆ ਜਾਓ।
ਤਾਂ ਹੈ ਹੀ ਚਲੋ ਮੈਂ ਤੁਹਾਡਾ ਨਾਮ ਲੈ ਦਾਂਗੀ ਨਾ ਉੱਥੇ ਇੱਕ ਹਦਾ ਨਾ ਜਾਣ ਪਹਿਚਾਣ ਹੋ ਜਾਏਗੀ। ਉਹ ਨੂੰ
ਹਾਂਜੀ -ਹਾਂਜੀ, ਹਾਂਜੀ -ਹਾਂਜੀ ਤੁਸੀਂ ਕਹਿ ਦੇਣਾ ਉੱਧਰ ਚਾਹੇ ਕੋਈ ਗੱਲ ਨੀ ਬਾਕੀ ਤੁਸੀਂ ਉੱਧਰ ਲੈਣਾ ਨ ਤਾਂ ਤੁਸੀਂ ਇੱਕ ਵਾਰੀ ਮੇਰੇ ਹਿਸਾਬ ਨਾਲ ਤੇ ਤੁਹਾਨੂੰ ਨਾ ਦੋ ਚਾਰ ਓਪਸ਼ਨ ਦੇਖ ਕੇ ਰੱਖਣੇ ਚਾਹੀਦੇ ਨੇ, ਜਿਵੇਂ ਪੂਰਾ ਓਨਲਾਈਨ ਤੇ ਵੀ ਨੀ ਡਿਪੈਂਡ ਹੋ ਕੇ ਰਹਿਣਾ ਚਾਹੀਦਾ। ਪਤਾ ਚੱਲੇ। ਕਿਉਂਕਿ ਮੇਰੇ ਨਾਲ ਹੋਇਆ ਸੀ ਮੇਰੀ ਨਾ ਫੇਅਰਵੈਲ ਸੀਗੀ ਤੇ ਸਾੜੀ ਲੈਣੀ ਸੀ ਮੈਂ ਤੇ ਮੈਂ ਓਨਲਾਈਨ ਤੇ ਉਹ ਆਈ ਓਨਲਾਈਨ ਤੇ ਆਈ ਪਰ ਮੈਨੂੰ ਪਸੰਦ ਨੀ ਆਈ ਪਤਾ ਨੀ ਕਿਉਂ ਤੇ ਮੈਂ ਉਹਨੂੰ ਕਿਹਾ ਮੈਂ ਰਿਟਰਨ ਕਰਕੇ ਦੂਜੀ ਮੰਗਾਵਾਂ ਦੋ ਦਿਨ ਬਾਅਦ ਮੇਰੀ ਫੇਅਰੈਲ ਸੀ ਵੀ ਇੰਨੀ ਜਲਦੀ ਆਂਦੀ ਵੀ ਨੀ। ਫੇਰ ਉਹਦਾ ਮੈਂ ਇਧਰੋਂ ਨਾ ਮਾਰਕੀਟ ਤੇ ਹੀ ਪਸੰਦ ਕਰਕੇ ਇੱਕ ਵਾਰ ਉਧਰੋਂ ਆਈ ਹੋਈ ਸੀਗੀ ਤੇ ਮੇ ਫ ਫਟਾਫਟ ਜਾ ਕੇ ਉੱਧਰੋਂ ਲੈ ਆਈ ਉਹ ਮੈਂ ਕਿਹਾ ਚੱਲ ਪਾਉਣ ਜੋਗਾ ਤੇ ਹੋਇ ਨਾ ਬੰਦਾ
ਹਾਂਜੀ ਹਾਂਜੀ ਇਹ ਤਾਂ ਹੈ ਹੀ ਆਪਣੇ ਦੋ ਤਿੰਨ ਓਪਸ਼ਨ ਹੋਣ ਨਾ। ਕੋਲ ਤੇ ਐ ਵ ਕਿ ਬਈ ਜਲਦੀ ਵੀ ਚਾਹੀਦੀ ਹੋਏ ਚੀਜ਼ ਤੇ ਬੰਦਾ ਲੈ ਆਉਂਦਾ
ਹਾਂਜੀ ਬਿਲਕੁਲ ਉਹੀ ਤਾਂ ਵਿਆਹ ਤੇ ਵੀ ਜਾਣਾ ਹੋਏ ਨਾ ਤੇ ਮੈਂ ਇੱਕ ਦੋ ਜਿਵੇਂ ਹੁੰਦੇ ਨੇ ਜੌੜੇ ਐਕਸਟਰਾ ਹੀ ਰੱਖਦੀ ਆ ਵੀ ਕੋਈ ਵੀ ਕੁਛ ਹੋ ਜਾਂਦਾ ਮੇਰੇ ਨਾਲ ਨਾ ਇੱਕ ਵਾਰ ਹੋਇਆ ਹੋਇਆ ਮੈਂ ਨਾ ਸਾਡੇ ਨਾ ਇਧਰ ਵਿਆ ਸੀਗਾ ਤੇ ਮਤਲਬ ਮਾਸੀ ਦੇ ਮੁੰਡੇ ਦਾ ਹੀ ਸੀਗਾ ਨੇੜੇ ਸੀ ਤੇ ਹਲਦੀ ਦਾ ਫੰਕਸ਼ਨ ਸੀਗਾ ਸੋਹਣੇ ਸੂਟ ਵਗੈਰਾ ਸਵਾਏ ਹੋਏ ਸੀਗੇ ਤੇ ਉੱਥੇ ਹਲਦੀ ਦੇ ਵਿੱਚ ਇਹਨਾਂ ਨੇ ਸਾਰਿਆਂ ਨੇ ਨੇ ਥੋੜੀ ਜਿਆਦਾ ਖੇਲ ਲਈ ਸਾਰਿਆਂ ਤੇ ਹਲਦੀ ਲਗਾ ਦਿੱਤੀ ਸਭ ਨੂੰ ਪਾਣੀ ਚ ਵੀ ਹੋਤਾ ਮੈਂ ਕਹਿ ਲੋਓ ਬਈ ਨਵਾਂ ਸੂਟ ਖਰਾਬ ਔਰ ਉਸ ਟਾਈਮ ਤੇ ਦੂਜਾ ਬਾਕੀਆਂ ਕੋਲ ਕਈਆਂ ਕੋਲ ਨਹੀਂ ਵੀ ਸੀਗੇ ਦੂਜੇ ਸੂਟ ਮੈਂ ਸ਼ੁ ਕਰ ਦੋ ਲੈ ਕੇ ਗਈ ਸੀ ਮੈਂ ਕਿਹਾ ਚਲੋ ਮੈਂ ਦੂਜਾ ਪਾ ਕੇ ਆਂਦੀ ਆ ਹੁਣ
ਇਹ ਤਾਂ ਹੈ
ਹਾਂ ਮੈਂ ਤੇ ਤਾਂ ਹੀ ਜਦ ਵੀ ਕੋਈ ਫੰਕਸ਼ਨ ਵੀ ਹੁੰਦਾ ਨਾ ਉਸ 'ਚ ਵੀ ਦੋ ਦੋ ਤਿੰਨ ਸੂਟ ਐਕਸਟਰਾ ਲੈ ਕੇ ਜਾਂਦੇ ਹਾਂ ਕੋਈ ਵੀ ਐਮਰਜੈਂਸੀ ਪੇ ਸਕਦੀ ਹੈ। ਇੱਕ ਵਾਰ ਮੇਰੀ ਕਜ਼ਨ ਨਾਲ ਪੈ ਗਈ ਮੇਰੀ ਭੂਆ ਦੀ ਕੁੜੀ ਹੈ ਨਾ ਉਹ ਵੀ ਮੇਰੇ ਨਾਲ ਦੀ ਵੀ ਉਹ ਫੇਿਰ ਤੋਂ ਬਸ ਇੱਕ ਸਾਲ ਵੱਡੀ ਹੈ ਵੈਸੇ ਪਰ ਆਪਾਂ ਸੇਮ ਕਲਾਸ ਵਿਚ ਹੀ ਰਹੇ ਹਾਂ ਸ਼ੁਰੂ ਤੋਂ, ਤੇ ਨਾਲ ਹੀ ਰਹਿੰਦੀ ਮੇਰੇ ਦਾ ਹਮੇਸ਼ਾ ਹੀ ਤੇ ਉਹਦਾ ਉਥੇ ਕੁਛ ਹੋਇਆ ਤੇ ਉਥੇ ਕਿਲ ਲੱਗ ਕੇ ਓਦਾ ਸੂਟ ਫਟ ਗਿਆ ਔਰ ਉਹ ਐਕਸਟਰਾ ਕੁਛ ਲੈ ਕੇ ਨੀ ਆਈ ਸੀ ਮੈਂ ਕਿਹਾ ਮੇਰੇ ਕੋਲ ਹੈ ਮੇਰਾ ਸੂਟ ਪਾ ਲੈ।
ਚਲੋ ਨਾਲ ਉਹਦੀ ਵੀ ਹੈਲਪ ਹੋ ਗਈ ਹੋਰ ਕੇ
ਤ ਕਹਿੰਦੀ ਕਹਿੰਦੀ ਤੇਰੇ ਚ ਕਹਿੰਦੇ ਤੇਰੇ ਕੋਲ ਸਾਰਾ ਕ ਖਜਾਨਾ ਤੋਂ ਡੋਰੀ ਮੂਨ ਦੀ ਪੋਕਿਟ ਹੈਗਾ। ਕੁਛ ਵੀ ਹੋਏ ਮੇਰੇ ਕੋਲ ਹੈਗਾ ਮੈਂ ਕਿਹਾ ਸੇਫਟੀ ਪੀਨ ਹੈ ਬੈਂਡਡ ਹੈ ਸੂਈ ਧਾਗਾ ਹੈ। ਮੈਂ ਕਿਹਾ ਬਸ ਠੀਕ ਹੈ। ਇਹ ਚੀਜਾ ਰੱਖਣੀਆਂ ਚਾਹੀਦੀਆਂ ਨੇ ਨਾਲ ਵੈਸੇ ਲੋਕ ਐਵੇਂ ਟਾਲ ਦਿੰਦੇ ਨੇ ਪਰ ਬੜੀ ਜ਼ਰੂਰੀ ਹੁੰਦੀਆਂ ਨੇ।
ਹਾਂਜੀ ਹਾਂਜੀ ਨਾਲੇ ਨਾ ਤੁਹਾਡੀ ਪਸੰਦ ਵੀ ਬੜੀ ਵਧੀਆ ਵੇ ਮੈਂ ਕਿਹਾ ਚੱਲ ਇੱਕ ਵਾਰੀ ਤੁਹਾਨੂੰ ਫੋਨ ਕਰਕੇ ਪੁੱਛਿਆ ਹੀ ਕੋਈ ਦੁਕਾਨ ਦੁਕੂਨ ਬੰਦਾ ਔਨਲਾਈਨ ਹੀ ਦੱਸ ਦਿੰਦਾ।
ਹਾਂਜੀ ਹਾਂਜੀ ਬਸ ਮੈਂ ਤੁਹਾਨੂੰ ਐਡਰੈਸ ਓਦਾਂ ਭੇਜ ਦਾਂਗੀ ਤੇ ਤੁਸੀਂ ਇੱਕ ਵਾਰੀ ਚਾਹੇ ਹੋ ਆਉਣਾ ਨਾਲੇ। ਓਨਲਾਈਨ ਵੀ ਦੇਖ ਲੈਣਾ ਸੂਟ ਚ ਦੇਖਣਾ ਨਾਲ਼ੇ ਨਾ ਮੈਂ ਵੀ ਦੋ ਚਾਰ ਦੇਖ ਕੇ ਰੱਖੇ ਹੋਏ ਸੀ ਮੈਂ ਖੁਦ ਵੈਸੇ ਮੰਗਵਾਉਣੇ ਸੀ। ਮੈਂ ਤੁਹਾਨੂੰ ਉਹ ਭੇਜ ਦਾਂਗੀ ਉਵੇਂ ਤੁਸੀਂ ਮੰਗ ਲੈਣੇ ਚਾਹੇ।
ਹਾਂਜੀ ਹਾਂਜੀ ਕੋਈ ਨੀ ਅਗਰ ਕਿਸੇ ਦਿਨ ਤੁਸੀਂ ਫ੍ਰਰੀ ਵੀ ਹੋ ਨਾ ਮੈਨੂੰ ਕੋਾਲ ਕਰਨਾ ਬਾਕੀ ਅਸੀਂ ਇਕੱਠੇ ਵੀ ਚੱਲਾਂਗੇ ਇੱਕ ਵਾਰੀ
ਹਾਂ ਹਾਂ ਜ਼ਰੂਰ ਜ਼ਰੂਰ ਤੁਸੀਂ ਜਦੋਂ ਮਰਜੀੀ ਘਰ ਆ ਜਾਣਾ ਆਪਾਂ ਚੱਲਾਂਗੇ ਨਾਲ ਹਾਂਜੀ ਠੀਕ ਹੈ ਚਲੋ ਜੀ ਠੀਕ ਹੈ ਫੇਿਰ ਚੰਗਾ। ਸਤਿ ਸ਼੍ਰੀ ਅਕਾਲ।।
ਹਾਂਜੀ ਸਤਿ ਸ੍ਰੀ ਅਕਾਲ ਜੀ।।